ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਚਾਲ
ਠੀਕ ਠਾਕ ਤੁਸੀਂ ਸੁਣਾਓ।
ਵਧੀਆ ਅਸੀ ਵੀ।
ਕੀ ਕਰਨ ਦਏ ਜੇ।
ਕੁੱਝ ਵੀ ਨਹੀਂ, ਕੁੱਝ ਨਹੀਂ ਬਣਦਾ
ਅੱਛਾ
ਹਾਂਜੀ।
ਅਹੀਂ ਬੈਠੇ ਏਦਾਂ, ਸੋਚਣ ਹੀ ਡਈ ਹਾਂ, ਕੁਛ‌। ਕ ਕੱਪੜਿਆਂ ਬਾਰੇ ਸੋਚਣ ਡਈ ਆਂ, ਕੁਛ।
ਕੀ, ਸੋਚਣਡੇ।
ਇਹੋ ਸੋਚਣ ਡੀ, ਵੀ ਕਿੰਨਾ ਮਤਲਬ ਬਦਲ ਗਿਆ ਏ। ਕੱਪੜਿਆਂ ਦਾ ਵੀ ਪਹਿਲਾਂ, ਸਾਦੇ-ਸਿੰਪਲ ਕੱਪੜੇ ਹੁੰਦੇ ਹੀ ਹੁਣ ਤੇ ਕੱਪੜਿਆਂ ਦਾ ਨੀ ਪਤਾ ਲੱਗਦਾ ਨਵੇਂ-ਨਵੇਂ ਡਿਜ਼ਾਇਨ ਆ ਗਏ ਨੇ।
ਆ, ਹਾਂ, ਹੁਣ ਤੇ ਕੱਪੜਿਆਂ ਇੰਨੇ ਕੱਪੜੇ ਨੇ ਕੀ ਪਤਾ ਵੀ ਨਹੀਂ ਲੱਗਦਾ, ਹਰ ਇੱਕ-ਇੱਕ ਕੱਪੜਾ, ਉਹਦੇ ਅਗਲੇ-ਅਗਲੇ। ਅਗਲਿਆ ਦੇ ਹੈਗੇ ਆ।
ਹਾਂਜੀ, ਪਹਿਲਾਂ ਸਿੰਪਲ ਤੇ ਸਾਦੇ ਕੱਪੜੇ ਹੁੰਦੇ ਹੀ
ਹਾਂਜੀ।
ਤੇ, ਨਵੇਂ-ਨਵੇਂ ਡਿਜ਼ਾਇਨ ਆ ਗਏ ਨੇ
ਨਵੇਂ-ਨਵੇਂ ਇਹ ਪਤਾ ਵੀ ਨੀ ਲੱਗਦਾ ਨਾ, ਹਨਾ। ਜਿਵੇਂ ਹੁਣ ਮਾਡਰਨ ਕੱਪੜੇ ਨੇ, ਅ ਜੀੰਨਾ ਟੀ-ਸ਼ਰਟਾ, ਹੋਰ ਟੋਪ
ਇਹੋ ਹੀ ਜਿਆਦਾ, ਹੁਣ ਇਹੋ ਹੀ ਜਿਆਦਾ ਲੋਕੀ ਪਾਉਂਦੇ ਨੇ। ਟੀ-ਸ਼ਰਟਾ, ਜੀਨਾਂ ਤੇ ਜਿੱਦਾਂ ਮਤਲਬ ਹੋ ਗਏ, ਨਾਈਟ-ਸੂਟ ਹੋ ਗਏ‌ ਟਰੈਕ-ਸੂਟ ਹੋ ਗਏ ਇਹ ਪਾਉਂਦੇ ਨੇ, ਸਿੰਪਲ ਸੂਟ ਦਾ ਤੇ ਹੁਣ ਕਿਨੂੰ ਪਤਾ ਹੀ ਨਹੀਂ ਹੈ, ਸਲਵਾਰ-ਕਮੀਜ਼, ਕੁੜਤੇ-ਪਜਾਮੇ
ਹਾਂਜੀ-ਹਾਂਜੀ, ਪਹਿਲਾਂ ਦੇ ਜਮਾਨੇ'ਚ ਪਾਉਂਦੇ ਹੁੰਦੇ, ਪਹਿਲਾਂ ਲੋਕਾਂ ਨੂੰ ਬਸ ਉਹੀ ਪਤਾ ਸੀ। ਤੇ ਇਹ ਵਾ, ਉਹੀ ਪਾਉਂਦੇ ਹੀ, ਉਹੀ ਹਡਾਉਂਦੇ ਹੀ, ਹੁਣ ਤੇ ਇੰਨੀ ਵਰਾਇ ਪਟੀਆਂ ਆ ਗਈਆਂ, ਕਿ ਪਤਾ ਨਹੀਂ ਲੱਗਦਾ।
ਹਾਂ, ਹੁਣ ਤੇ ਨਵੇਂ ਤੋਂ ਨਵਾਂ, ਤੇ ਹੁਣ ਤਰੇ ਲਿਸ਼ਕਣੇ, ਪੁਸ਼ਕਣੇ ਜੇ ਹੁੰਦੇ ਨੇ। ਤੇ, ਲੋਕਾਂ ਨੂੰ ਜਿਆਦਾ ਪਸੰਦ ਲੱਗਦੇ ਨੇ ਉਹ ਹੀ
ਹਾਂਜੀ-ਹਾਂਜੀ, ਨਾਲੇ ਗਰਮੀ ਆ ਤੇ ਗਰਮੀ'ਚ ਖੁੱਲੇ-ਡੁੱਲੇ ਪਾਉਂਦੇ ਲੋਕ
ਖੁੱਲੇ-ਡੁੱਲੇ ਪਾਉਂਦੇ ਜਿੱਦਾਂ ਟੀ-ਸ਼ਰਟਾਂ ਪਾ ਲ੍ਹੀਆਂ ਪਜਾਮੇ ਪਾਲੇ, ਇਹ'ਚ ਗਰਮੀ ਨੀ
ਜਿਵੇਂ, ਜਿਵੇਂ ਸਮਾਂ ਲੰਘਦਾ ਗਿਆ ਹੀ, ਉਵੇਂ ਓਂਵੇਂ ਹੁਣ ਕੱਪੜੇ ਵੀ ਮਤਲਬ ਅਲੱਗ-ਅਲੱਗ ਆਉਂਦੇ ਨੇ, ਨਾ।
ਹਾਂਜੀ, ਸਮੇਂ ਦੇ ਨਾਲ ਹਰ ਇੱਕ ਚੀਜ਼ ਹੀ ਬਦਲ ਜਾਂਦੀ ਹੈ, ਵੇਖਲੋ।
ਸਭ ਚੀਜ਼ ਬਦਲ ਜਾਂਦੀ, ਬੰਦਾ ਬਦਲ ਜਾਂਦਾ ਤੇ ਕੱਪੜੇ ਤੇ ਫੇਰ ਵੀ ਛੋਟੀ ਚੀਜ਼ ਏ।
ਪਹਿਲਾਂ ਲੋਕੀ ਸਿੰਪਲ ਤੇ ਸਾਦੇ ਘਰ ਸੀ, ਸੀਂਕੇ ਕੁੜਤੇ-ਪਜਾਮੇ ਪਾਉਣੇ, ਸੂਟ ਪਾਉਣੇ, ਹਨਾ ਤੇ
ਨਾਲੇ ਪਾਉਣੇ
ਹਾਂ।
ਹੁਣ ਤੇ, ਕਿਸ ਇਹਨੂੰ ਪਤਾ ਨਹੀਂ।
ਨਾ ਹੁਣ ਤੇ ਕਢਾਈ ਕਢਾਕੇ ਸੂਟਾਂ ਦੇ ਪਾਉਣ ਦਾ ਪਤਾ ਹੀ ਨੀ, ਬਹੁਤ ਘੱਟ ਲੋਕੀ ਪਾਉਂਦੇ ਨੇ।
ਹਾਂ, ਉਹ ਕਢਾਈ ਵੀ, ਘਰ ਹੀ ਕਰਦੇ ਹੁੰਦੇ ਸੀ।
ਹਾਂ, ਘਰ ਹੀ ਕਢਾਈ ਕਰ ਲੈਣੀ। ਤੇ ਸੀਨ ਕੇ, ਤੇ ਪਾ ਲੈਣੇ। ਹੁਣ ਤੇ, ਸੀਨ ਦੀ ਵੀ, ਲੋੜ ਨੀ ਹੈ। ਰੈਡੀਮੇਡ ਹੀ, ਵੰਨ- ਸਵੰਨੇ ਮਿਲ ਜਾਂਦੇ ਨੇ।
ਰੈਡੀਮੇਡ ਹੀ ਮਿਲਦੇ। ਲੋਕੀ ਹੁਣ ਜਿਆਦਾ, ਰੈਡੀਮੇਡ ਹੀ ਪਾਉਂਦੇ ਆ। ਦੂਜਿਆਂ ਨੂੰ ਤੇ, ਕੋਈ ਵਹਿੰਦਾ ਨੀ। ਕਈ ਕੋਈ-ਕੋਈ ਹੋਏਗਾ ਜਿਹੜਾ ਲੈਂਦੇ। ਨਹੀਂ ਤਾਂ, ਬਾਕੀ ਗੱਲ ਹੈ। ਅਸਲਾ ਨੇ ਹੋ ਗਿਆ। ਆ ਦੂਜੇ ਨੂੰ, ਕੀ ਕਹਿੰਦੇ ਨੇ। ਜੀਨਾ, ਟੋਕ ਹੋ ਗਿਆਂ।
ਹਾਂਜੀ। ਹੁਣ ਤੇ ਕੁੜੀਆਂ, ਮੁੰਡੇ ਦੇ ਵਾਸੀ। ਹੋਏ ਨੇ ਜੀਨਾ ਹੋ, ਗਈਆਂ ਟੀਸ਼ਰਟ ਹੋਵੇ। ਹ
ਹਾਂ। ਹੋਰ ਕੁੜਤੇ, ਪਜਾਮੇ ਨਹੀਂ ਪਾਉਂਦੇ। ਉਹ, ਪਹਿਲਾਂ, ਪਹਿਲਾਂ ਕਰਨੀਆਂ ਚ ਲੋਕੀ ਉਹ ਚਾਦਰੇ, ਲੈਂਦੇ ਹੁੰਦੇ ਸੀ।
ਹਾਂਜੀ। ਇਹਦਾ ਵੀ ਜਦੋਂ ਏਦਾਂ। ਵਿਆਹ- ਸ਼ਾਦੀ, ਹੋਏ ਨਾ ਤੇ, ਉਹ ਕੱਪੜੇ ਵਧੀਆ ਲੱਗਦੇ ਨੇ। ਪੰਜਾਬੀ ਕੱਪੜੇ, ਜਿੰਦਾ ਸੂਟ। ਭਾਗ ਇਹ, ਸਵਾ ਕੇ ਪਾਏ। ਕੁੜਤਾ- ਪਜਾਮਾ ਬੰਦਾ ਪਾਣੇ। ਹਣਾ।
ਹਾਂਜੀ- ਹਾਂਜੀ, ਉਹੀ ਵਧੀਆ ਲੱਗਦੇ, ਲੋਕ ਹਾਂ। ਲੋਕ ਚਾਹਤ, ਹੁੰਦਾ ਨਾ ਫੇਰ ਆਪਣਾ ਹੀ। ਆਪਣੀਆਂ ਤੇ ਰਹਿਣ, - ਸਹਿਣ ਚ ਰਹਿੰਦੇ।
ਹਾਂਜੀ।
ਹਾਂ।
ਹੋਰ ਸੁਣਾਓ ਤੁਸੀਂ? ਤੁਹਾਡੇ ਕਿਦਾਂ? ਤੁਹਾਡੇ ਵੀ ਇਦਾਂ ਹੀ ਆ? ਕੱਪੜੇਆਂ ਦਾ ਮਤਲਬ, ਤੁਸੀਂ ਵੀ ਇਦਾਂ ਹੀ ਕਰਦੇ। ਜੇ, ਟੀ ਸ਼ਰਟਾਂ, ਜਿੰਨਾ, ਪਾਂਦੇ। ਪਜਾਮੇ ਕਿ-
ਨਹੀਂ, ਗਰਮੀਆ ਚ ਜਦੋਂ, ਟੀ ਸ਼ਰਟਾਂ ਹੀ ਪਾਈ ਦੀਆਂ ਵਾ।
ਅੱਛਾ।
ਹਾਂਜੀ, ਤੁਸੀਂ ਦੱਸੋ?
ਸਾਡੇ ਵੀ ਬੱਚੇ, ਏ ਦੇ ਰਲੇ- ਮਿਲੇ ਪਾ ਲੈਂਦੇ ਨੇ। ਜਿਆਦਾ ਤੇ ਬਾਜ਼ਾਰ ਵਾਲੇ ਹੀ। ਪਸੰਦ ਕਰਦੇ ਨੇ। ਸਮਾ ਕੇ ਦੇਨੀ, ਪਾਉਂਦੀ ਹੈਨੀ ਗੇ।
ਹਾ, ਸੋਨ ਦਾ ਵੀ ਹੁਣ ਵੇਖੋ। ਕਈ ਲੋਕ ਤਾਂ, ਘਰੇ ਸੀ ਲਹਿੰਦੇ। ਤੇ ਕਈਆਂ ਦੇ ਉਹਨਾਂ ਦੇ ਕੱਪੜਾ ਹੁੰਦਾ। ਸੂਟ ਹੁੰਦਾ, ਉਨੀ ਸਵਾਹੀ ਲੱਗ ਜਾਂਦੀ ਆ। ਉਹਨੇ ਉਤੇ, ਕੜਾਈ ਹੁੰਦੀ ਹ।
ਗੱਲ ਹੈਗੀ ਹ ਨਾ। ਹੁਣ ਕਮੀਜ਼- ਪਜਾਮੇ ਦਾ ਜਿੰਨਾ ਮਹਿੰਗਾ ਆਪਾਂ ਕੱਪੜਾ ਲੇਨੇ ਆਂ। ਉਹਨੇ ਜੇ, ਹਜ਼ਾਰ ਦਾ ਸੂਟ, ਤੇ ਹਜ਼ਾਰ ਸਵਾਈ ਹੋ ਗਈ ਆ।
ਹਾਂ।
ਜੇ ਪੇਂਟ, ਸ਼ਰਟ ਆ ਤੇ। ਪੈਂਟ- ਸ਼ਰਟ ਵੀ ਕਿੰਨੇ ਮਿਨੀ, ਮਹਿੰਗੀ ਲੈ ਲਓ। ਉਹਦੀ ਵਿ ਯਾਰ ਤੋਂ ਉੱਪਰ, ਦਰਜੀ ਸਵਾਈ ਲੈਣ ਡਣੇ ਆ।
ਹਾਂ- ਹਾਂ, ਦੋ, ਦਿਨ ਯਾਰ ਤੇ, ਉਧਰ ਹੀ ਬਣ ਜਾਂਦਾ।
ਹਾਂਜੀ। ਦੋ, ਤਿੰਨ ਹਜ਼ਾਰ ਚ, ਤੇ ਇੱਕ ਸੂਟ ਪੈਂਦਾ ਵਾ। ਪੈਂਟ- ਕਮੀਜ ਕੱਲੀ।
ਤੇ ਫੇਰ, ਰੋ ਫੇਰ ਟੀਸ਼ਰਟਾਂ- ਪਜਾਮੇ ਹੀ ਠੀਕ ਆ।
ਹਾਂਜੀ, ਉਹ ਵੀ ਵਧੀਆ, ਆਉਂਦਾ ਨਾ।
ਹਾ, ਜਿਹੜੇ ਦੋ- ਤਿਨ ਹਅੱਜਾਰ ਚ ਲੈਣੇ ਆ। ਉਹ ਇਕੱਠੇ ਆ ਜਾਂਦੇ ਏ।
ਆ ਜਾਂਦੇ, ਲੇਕੇ।
ਹੂੰ।
ਦੋ- ਤਿੰਨ ਰੈਡੀਮੇਟ, ਬੰਦਾ ਟੀ- ਸ਼ਰਟਾਂ ਲੈ ਲੈਣ ਗਰਮੀਆਂ ਦੇ, ਵਿੱਚ ਨਾ। ਭਜਾਮੇ ਲੈ ਲਓ ਦੋ- ਚਾਰ। ਜੀਨਾ ਤਾ ਚਲੋ ਇਕ ਅੱਧੀ ਜੀਨ ਆ। ਚਲ ਜਾਂਦਾ ਜੀਨ ਘਰ ਤੇ ਪੈਂਦੀ ਨਹੀਂ ਹੈਗੀ। ਘਰ ਤੇ ਪਜਾਮੇ ਪੈਣੇ ਨੇ।
ਹਾਂ ਗਰਮੀਆਂ ਚ ਜੀਨਾ ਨਹੀਂ ਇਨੀਆਂ ਪੈਂਦੀਆਂ ਹੁੰਦੀਆਂ। ਖੁੱਲੇ- ਡੁੱਲੇ, ਕੱਪੜੇ ਮਿਲਦੇ ਹੁੰਦੇ।
ਖੁੱਲੇ ਖੁੱਲੇ। ਕੱਪੜੇ ਚਾਹੀਦੇ ਨੇ ਤੇ ਘਰ ਤੇ ਤੁਹਾਨੂੰ ਪਤਾ ਜਿੰਨਾ ਘਰ ਕੰਮ ਕਰਨਾ ਇਨੀ ਗਰਮੀ ਦੇ ਵਿੱਚ।
ਹਾਂ ਨਾਲੇ ਵੇਖੋ ਜਿਵੇਂ ਜਿਵੇਂ। ਸਮਾਂ ਬਦਲ ਦੇ ਲੋਕਾਂ ਦੇ ਪਾਉਣ ਦੇ ਢੰਗ ਵੀ ਬਦਲ ਗਏ ਨੇ।
ਹਾਂਜੀ
ਹੁਣ ਕਈ ਤਾਂ ਪਾ ਲੈਂਦੇ ਸਲਵਾਰ ਸੂਟ ਕਈ ਨਹੀਂ ਪਾਉਂਦੇ। ਜੇ ਕਿਸੇ ਨੂੰ ਕਹੋ ਪਾਲਓ ਕਹਿੰਦੇ ਤੁਸੀਂ ਕੌਣ ਜੇ?
ਉਹੀ ਨਾ ਅੱਜਕੱਲ ਨਾਲੇ ਕਹਿਣ ਦਾ ਕਿਸੇ ਨੂੰ ਜਮਾਨਾ ਵੀ ਨਹੀਂ ਹੈਗਾ।
ਨਾਲੇ ਆਪਣੀ- ਆਪਣੀ, ਹਾਂਜੀ
ਸਾਰਿਆਂ ਦੀ ਆਪੋ ਆਪਣੀ ਪਸੰਦ ਹੁੰਦੀ ਹੈ। ਹਨਾ, ਅਗਲਾ ਕਹਿ ਕਹਿ ਦਏਗਾ ਤੁਹਾਡੇ ਬੱਚੇ ਨੀ ਪਾਉਂਦੇ ਹੈਗੇ ਤੇ ਫੇਰ, ਚੰਗੇ ਨੀ ਲੱਗੀ ਦਾ ਕਿਸੇ ਨੂੰ ਕਹਿਣ ਲੱਗਿਆ
ਪੌਂਪਣੀਆਂ, ਕਿ ਜਿਦੇ ਵਿੱਚ ਬੰਦਾ ਰਹਿੰਦਾ, ਖੁੱਲ੍ਹਾ-ਡੁੱਲ੍ਹਾ।
ਹਾਂ
ਜੇ ਤੇ ਕਿਸੇ ਨੂੰ ਜੀਨਾ ਪਾਉਣਾ ਪਸੰਦ ਹੈ ਉਹ ਨਾ ਉਹ ਚਾਹੁੰਦੇ ਤੇ ਉਹ ਪਾਉਣ ਜਿਹੜਾ ਕੋਈ ਸੂਟ ਪਾਉਂਦਾ ਉਹ ਪਾਉਣ, ਹੈਨਾ। ਇਹ ਵੀ ਗੱਲ ਹੈਗੀ ਆ, ਪਰ ਜਿਵੇਂ ਵਿਆਹ ਸ਼ਾਦੀ ਹੋ ਗਿਆ। ਉਹਦੇ ਤੇ ਸਲਵਾਰ ਕਮੀਜ਼ ਪਾਉਣਾ ਚਾਹੀਦਾ ਵੈਹੇ ਜਿਵੇਂ ਗੁਰਦੁਆਰੇ ਸਾਹਿਬ ਜਾਣਾ ਹੁੰਦਾ ਵਾ।
ਹਾਂਜੀ ਜਦੋਂ ਗੁਰੂ ਘਰ ਜਾਓ ਨਾਲੇ ਵਿਆਹ ਸ਼ਾਦੀ ਕਿਤੇ ਜਾਓ, ਉਦੋਂ ਏ ਨਾਂ ਔਰਤ ਨੂੰ ਇਹ ਸਿੰਪਲ ਸੂਟ, ਪੰਜਾਬੀ ਸੂ ਸੂਟ ਵਧੀਆ ਲੱਗਦਾ ਏ, ਤੇ ਆਦਮੀ ਨੂੰ ਕੁੜਤਾ ਪਜਾਮਾ ਇਹ ਵਧੀਆ ਲੱਗਦਾ।
ਪੱਗ ਬੰਨੀ ਹੁੰਦੀ ਆ ਇਹ ਵੀ ਵਧੀਆ ਹੁੰਦਾ ਵਾ, ਨਾਲੇ ਸੂਟ ਵੀ ਕਈ ਤਰ੍ਹਾਂ ਦੇ ਹੁੰਦੇ ਆ।
ਹਾਂਜੀ ਸੂਟ ਵੀ ਬਹੁਤ ਵਧੀਆ ਮਿਲਦੇ ਨੇ ਮਹਿੰਗੇ ਮਹਿੰਗਾ ਸੂਟ ਲਓ ਤੁਸੀਂ ਜਿੰਨੇ ਵਾਲਾ ਮਰਜ਼ੀ
ਹਾਂ, ਜਿਹੜਾ ਮਰਜੀ ਲੋ ਸਿਲਕ ਦਾ ਕੋਟਨ ਦਾ, ਉਹ ਉੱਤੇ ਕਢਾਈ ਜਿਹੜੀ ਮਰਜ਼ੀ ਲੈ ਲਓ
ਹਾਂਜੀ
ਕਢਾਈ ਵੀ ਆਪਾਂ ਆਪ ਕਢਾ ਵੀ ਸਕਦੇ ਹਾਂ ਵੀ ਸਾਨੂੰ ਆਹ ਚਾਹੀਦੀ
ਹ ਹਾਂ ਆਪਣੇ ਮਤਲਬ ਪਲੇਨ ਸੂਟ ਲੈ ਕੇ ਕਢਾਈ ਜਿੰਨੀ ਮਰਜ਼ੀ ਭਾਰੀ ਕਢਾ ਸਕਦੇ ਹਾਂ। ਚਲੋ ਪੈਹਾ ਤੇ ਉੱਤੇ ਲੱਗਦਾ ਪਰ ਸੂਟ ਵਧੀਆ ਬਣ ਜਾਂਦੇ ਨੇ
ਸੂਟ ਫੇਰ ਹੰਡ ਵੀ ਜਾਂਦਾ ਨਾ।
ਹੰਡ ਵੀ ਜਾਂਦਾ ਉਹ ਇਨੇ ਭਾਰਾ ਵੀ ਲਾਂਗੇ ਤੇ ਘਰ ਤੇ ਨੀ ਨਾ ਪੈਣਾ ਘਰ ਤੁਹਾਡੇ ਵਰਗੇ ਤੇ ਸਿੰਪਲ ਹੀ ਹੋਣੇ ਨੇ ਨਾ?
ਘਰ ਤਾਂ ਸਿੰਪਲ ਹੀ ਠੀਕ ਹੁੰਦੇ ਨਾਲੇ ਗਰਮੀ ਸਿਆਲ ਏਦਾਂ ਦੇ, ਉਹਦੇ ਹਿਸਾਬ ਨਾਲ ਦੇ ਘਰੇ ਸਿੰਪਲ ਈ
ਹਾਂਜੀ ਸਿੰਪਲ, ਉਹ ਵੀ ਆਖੀਦਾ ਘਸੇ ਘਸੇ ਪਾਈ ਇੰਨੀ ਗਰਮੀ ਦੇ ਵਿੱਚ
ਪਹਿਲਾਂ ਲੋਕੀ ਉਹ, ਫੁਲਕਾਰੀਆਂ ਵੀ ਪਾਉਂਦੇ ਹੁੰਦੇ ਹੀ ਹੁਣ ਤੇ ਉਹ ਵੀ ਘੱਟ ਗਏ।
ਹਾਂ ਲੈਂਦੇ ਹੁੰਦੇ ਹੀ ਪਹਿਲਾਂ ਲੋਕੀ ਫੁਲਕਾਰੀਆਂ ਫੁਲਕਾਰੀ ਟਾਂਕੇ ਦੇ ਸੂਟ ਵੀ ਕਡਾਉਂਦੇ ਹੁੰਦੇ ਹੀ।
ਹੁਣ ਤੇ ਉਹ ਘੱਟ ਗੇ, ਫੁਲਕਾਰੀ ਤਾਂ ਵੀ ਕਿੱਡੀ ਆਹ ਕਈ ਕਈ ਲੈਂਦੇ।
ਹੂੰ ਓਦਾਂ ਲੈਣ ਲੋਕੀ, ਲੈਣ ਵਾਲੇ ਲੈਂਦੇ ਵੀ ਨੇ ਪਰ ਮਿਲਦਾ ਸਾਰਾ ਕੁਝ ਹੀ ਆ।
ਹਾਂ ਮਿਲਦਾ ਵਾ ਪਰ ਲੋਕੀ ਘੱਟ ਗਏ ਨਾਲੇ ਵੇਖੋ ਫੁਲਕਾਰੀਆਂ ਤੇ ਕਿੱਡੀ ਵਧੀਆ ਕਢਾਈ ਵੀ ਹੁੰਦੀ ਹੀ।
ਹੂੰ-ਹੂੰ।
ਉਹ ਚਮਕੀਲੇ ਧਾਗੇ, ਉਹ ਵਧੀਆ ਹੁੰਦੇ ਹੀ।
ਹਾਂਜੀ
ਹਾਂ, ਪੁਰਾਣਾ ਵੀ ਮਤਲਬ ਪੁਰਾਣਾ ਜਮਾਨਾ ਵੀ ਠੀਕ ਹੀ।
ਨਹੀਂ ਵਧੀਆ ਵੀ ਉਹੀ ਜਦੋਂ ਸਿੰਪਲ ਲੋਕ ਰਹਿੰਦੇ ਹੁੰਦੇ ਹੀ।
ਕੋਈ ਕਿਹੇ ਦੇ ਵੱਲ ਵੇਖਦਾ ਨੀ ਹੁੰਦਾ ਵੀ ਤੂੰ ਸੋਹਣੀ ਲੱਗਣ ਡੀ ਸਾਰੇ ਇੱਕੋ ਜਿਹੇ ਪਾਏ ਹੁੰਦੇ ਹੀ।
ਹਾਂਜੀ, ਇਹਵੇ ਵੀ ਹੁਣ ਇੱਕੋ ਜਿਹੇ ਨਹੀਂ ਨਾ ਹੁੰਦੇ ਸਾਰਿਆਂ ਦੇ ਕਿਹੇ ਨੇ ਜੀਨ ਟੋਪ ਪਾਇਆ ਹੁੰਦਾ ਕਿਹੇ ਨੇ ਸਾੜੀ ਲਾਈ ਹੁੰਦੀ ਆ। ਕਿਹੇ ਨੇ ਸਲਾਰਾ ਲਹਿੰਗਾ ਏਦਾਂ ਦੇ ਕੱਪੜੇ ਪਾਏ ਹੁੰਦੇ ਨੇ ਨਾ।
ਪਰ ਜੇ ਜਦੋਂ ਅਹੀ ਕੱਠੇ ਕਿਤੇ ਜਾਣਾ ਹੋਏ ਜਿਵੇਂ ਫੰਕਸ਼ਨ ਹੋਵੇ ਵਿਆਹ ਸ਼ਾਦੀ ਹੋਏ ਉਦੋਂ, ਸਾਨੂੰ ਇੱਕੋ ਜਿਹੀਆਂ ਚੀਜ਼ਾਂ ਪਾਉਣੀਆਂ ਚਾਹੀਦੀਆਂ।
ਹਾਂਜੀ, ਹਾਂ ਇੱਕੋ ਜੀ ਡਰੈਸ ਪਾਓ ਤੇ ਸੋਹਣੀ ਲੱਗਦੀ ਆ।
ਹੂੰ ਸੋਹਣੀ ਵੀ ਲੱਗਦੀ ਨਾਲੇ ਅ ਕੱਠੇ ਜਾਈਏ ਨਾ ਤੇ ਫੇਰ ਫਭਦੇ ਵੀ ਨੇ
ਹਾਂਜੀ
ਹੂੰ ਚੁੰਨੀਆਂ ਵੀ ਲਈਆਂ ਹੁੰਦੀਆਂ ਫੁਲਕਾਰੀਆਂ
ਹਾਂ
ਪਹਿਲਾ ਲੋਕੀ ਚਾ ਚਾਦਰੇ ਵੀ ਲੈਂਦੇ ਸੀ ਚਾਦਰੇ ਵੀ ਲੈਂਦੇ ਸੀ ਕਈ ਲੋਕ ਹੁਣ ਤੇ ਨੀ ਹੁਣ ਤੇ ਕੋਈ ਵੀ ਨੀ ਲੈਂਦਾ
ਨਾ ਹੁਣ ਨੀ ਪਹਿਲਾਂ ਵੇਖੋ ਸਿਆਣੇ ਬੰਦੇ ਕੁੜਤਾ ਚਾਦਰਾ ਪੋਣਾ ਤੇ ਤੁਰਲੇ ਵਾਲੀ ਪੱਗ ਬੰਨਣੀ
ਹੂੰ ਹੂੰ
ਤੇ ਹੁਣ ਤੇ ਹੁਣ ਜੇ ਔਰਤਾਂ ਦਾ ਰਵਾਜ਼ ਬਦਲ ਗਿਆ ਤੇ ਬੰਦਿਆਂ ਦਾ ਵੀ ਬਦਲ ਗਿਆ
ਹਾਂ ਸਾਰਿਆਂ ਦਾ ਬਦਲ ਗਿਆ ਦੋਵਾਂ ਦਾ
ਹਾਂ ਪੇਲੇ ਵਾਲੇ ਕੱਪੜੇ ਬੰਦੇ ਵੀ ਨੀ ਪਾਂਦੇ ਓ ਵੀ ਨਵੇਂ ਹੁਣ
ਓ ਵੀ ਹੁਣ ਹ ਪੈਂਟ ਸ਼ਰਟ ਪੋਂਦੇ ਆ ਉਹ ਵੀ ਹੁਣ ਬਦਲ ਗਏ ਉਹ ਵੀ ਨਾ ਸਮੇ ਦੇ ਨਾਲ ਨਾਲ ਬੰਦਾ ਬਦਲ ਜਾਂਦਾ
ਬਦਲ ਜਾਂਦਾ ਏ ਹਾਂਜੀ ਬਦਲਨਾ ਪੈਂਦਾ ਵੇ ਸਮੇਂ ਦੇ ਹਿਸਾਬ ਨਾਲ ਸਾਰਾ ਕੁਛ ਹੀ ਬਦਲਣਾ ਪੈਂਦਾ
ਹਾਂ ਸਭ ਕੁਝ ਬਦਲਨਾ ਬੰਦਾ ਗਾ ਬੰਦਾ ਤੇ ਜਿਵੇਂ ਬਾਕੀ ਲੋਕ ਨੇ ਉਹ ਅੱਗੇ ਨਿਕਲ ਜਾਣਗੇ ਅਸੀਂ ਉਹੀ ਪੁਰਾਣੀਆਂ ਚੀਜ਼ਾਂ ਜੇ ਪਾਵਾਂਗੇ ਤਾਂ ਸਾਨੂੰ ਲੱਗੇਗਾ ਕਿ ਹੀਂ ਪਿੱਛੇ ਰਹਿ ਗਏ
ਉਹੀ ਨਾ ਜੇ ਅਸੀਂ ਹੁਣ ਪੁਰਾਣੇ ਰਿਵਾਜ਼ ਦੇ ਪਾਵਾਂਗੇ ਤੇ ਆਖਣਾ ਇਹਨੂੰ ਇਹ ਜਾਚ ਈ ਨੀ ਆ ਪਾਉਣ ਦੀ ਨਵੇਂ ਜਮਾਨੇ ਦੇ ਕੱਪੜੇ ਦੀ ਮੋਡਰਨ ਕੱਪੜੇ ਪਾਉਣ ਦਾ ਪਤਾ ਈ ਨਹੀਂ ਇਹਨੂੰ ਹਨਾ
ਨਾ ਨਾ ਸਮੇ ਦੇ ਹਿਸਾਬ ਨਾਲ ਆਪਨੇ ਆਪ ਨੂੰ ਟਾਲਨਾ ਪੈਂਦਾ
ਬਦਲਨਾ ਪੈਂਦਾ ਦੁਨੀਆਂ ਦੇ ਨਾਲ ਸਾਰਾ ਕੁਛ ਈ
ਹਾਂ ਸਭ ਕੁਝ ਬਦਲਨਾ ਪੈਂਦਾ ਬਾਕੀ ਵੇਖੋ ਦੋਵੇਂ ਠੀਕ ਵਾ ਅੱਜ ਦੇ ਹਿਸਾਬ ਨਾਲ ਅੱਜ ਵਾਲੇ ਠੀਕ ਵਾ ਉਦੋ ਦੇ ਸਾਬ ਨਾਲ ਉਦੋ ਵਾਲੇ ਠੀਕ ਸੀ-
ਹਾਂਜੀ
ਹਨਾ ਦੋਵੇਂ ਚੀਜ਼ਾਂ ਠੀਕ ਈ ਹਾਂ ਚਲੋ ਠੀਕ ਆ ਫੇਰ ਮੈਂ ਬਾਅ ਚੋਂ ਕਰਾਂਗੀ
ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ